ਹੈਲੋ
ਹਾਂ ਭਾਈ
ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
ਹੋਰ ਠੀਕ ਠਾਕ ਵਧੀਆ ਆਪ ਦੱਸੋ
ਮੈਂ ਮੈਂ ਵੀ ਵਧੀਆ ਹੋਰ ਕੀ ਕਰ ਰਹੇ ਤੇ
ਕੁਝ ਨੀ ਵਿਹਲੇ ਚਾਹ ਦੇ ਕਾਈ ਖੇਤ ਚ
ਆਏਹਏ ਜ਼ਿਮੀਦਾਰਾਂ ਖੇਤਾਂ ਵਾਲਾ ਕਮ
ਹੈਂ ਹੋਰ ਫ ਮੈਨੂੰ ਇਹ ਆ ਵ ਨਾ ਸੂਟਰ ਚਲਾਣੀ
ਹੰ ਬੂਨਦੇ
ਨਾ ਭੈਣੇ ਚਾਹ ਢੁਲ ਜਾਏਗੀ ਪਈ
ਹਾਂ ਹਜੇ ਤ ਰਿਸ਼ ਤਾ ਵੀ ਕਰਨਾ ਕੀਆ
ਹੋਰ ਲੱਤਾ ਦ ਲਡੂ ਦੀ ਕੁੜੀੀਆਂ ਖਬੇ ਬਾਰ ਅ ਗਇਆ ਘਣ ਆਉਣਾ ਔਖਾ ਲਗਾ ਨਾ ਫੇਿਰ ਉਹ ਫੋਨ ਕਰਦੇ ਆ
ਫ ਬੜਾ ਬੜਾ ਮਾਮਾ ਵੀ ਫੇਰ ਉਥੇ
ਬੜਾ ਮੈਂਮਾ ਕੰਮ ਕਰਦਾ ਡੈਡੀ ਕੇ
ਅੱਛਾ
ਹਮ ਤਾਂਹੀ ਫੇਰ ਇੱਕ ਜਣੇ ਨੇ ਉਹਏ ਹੁਣ ਚਾਚੂ ਡਹਿਰ ਚ ਤਾਂ ਜਿਹੜਾ ਉਹ ਅੰਕਲ ਆ ਉੱਧਰ ਖੇਚ ਦਾ ਘੂਹੇ ਕੁੂਹੇ ਫੜਾ
ਹਮ ਫੇਰ ਹਮ ਉਹਨ ਲੈ ਕੇ ਪਤੰਗ ਕਲੇ ਬਾਗੀ ਚ
ਪਹਿਲਾਂ ਰੋਟੀ ਦੇਣ ਗਏ ਤੇ ਪਹਿਲਾਂ ਹਾਂ ਤਿੰਨੇ ਬਾਗੇ ਤਨੂੰ ਮੈਂ ਹਾਮੂੰ ਹੁਣ ਮੈਂ ਕੀ ਬਾਗੀ ਸੀ ਫਿਰ ਚਾਹ ਫੜਨੀ ਸੀ ਨਾ ਅੱਗਾ ਕਹਨੀ ਸੀ
ਹਾਂ
ਹਾਂ ਫ ਬਾਗੀ ਸੀ ਮੈਂ ਬਸ ਫੜਾਕਾ ਵੱਜਿਆ ਹੀ ਧੁੱਪ ਬਹੁਤ ਪੈ ਰਹੀ ਹੈ ਬਾਹਰ
ਬਹੁਤ ਗਰਮੀ ਹੋ ਰਹੀ ਆ ਬਹੁਤ ਪੱਖੇ ਨੀਚਾ ਬੈਠੇ ਵੀ ਪਸੀਨੇ ਆ ਰਹੇ ਆ
ਹਮ ਹੋਰ ਤੇ ਮੰਮੀ
ਮੰਮੀ ਉਰੀਆ
ਅੱਛਾ ਅਛ
ਹਾਂ ਛੂਰੇ ਫਿਰ ਰਿਹਾ ਉਹ ਤਾਂ ਘਰ ਵਿਹਲਾ ਰਹਿ ਗਿਆ ਮਰ ਤਾਂ ਮੁੰਡਾ ਪਾਗਲ ਹੋ ਗਿਆ
ਮੈਂ ਹੋ ਗਈ ਉਸ ਐਡਮਿਸ਼ਨ ਕਿ ਨਾ
ਨਾ ਹਜੇ ਨਹੀਂੀ ਹੋਈ
ਅ ਰਜਿਸਟ੍ਰੇਸ਼ਨ ਵਗੈਰਾ ਹੋਏਗੀ ਦੁਬਾਰਾ
ਹਾਂ ਮੈਰਿਟ ਲਿਸਟਾਂ ਤਾਂ ਆ ਗਈਆਂ ਤਿੰਨ
ਆ ਗਿਆ ਇਸ ਕਾ ਨਾਮ ਹੇ ਰਾਮ ਉਹ ਕਈ ਵਾਰ ਹੋ ਵੀ ਜਾ ਇਸ ਤਰ੍ਹਾਂ ਵੀ ਹੋ ਜਾਏ
ਉਹ ਕਰਰੇ ਬਾਦ ਵਾਂ ਪਛਾਣ ਤਾਂ ਕਿਤੇ ਨੀ ਕੰਮ ਆਾਰੀ ਕਹਿ ਰਹੇ ਔਨਲਾਈਨ ਕੰਮ ਚੱਲ ਰਿਹਾ ਸਾਰਾ ਵੀ ਰਜਿਸਟ੍ਰੇਸ਼ਨ ਸਾਰੀ ਓਨਲਾਈਨ ਹੋ ਬ
ਹੋ ਜਾਏਗੀ ਨਹੀਂ ਫੇਿਰ ਮੋਦੀ ਮੈਂ ਆਏਗਾ ਵਾਪਸੀ
ਇਹ ਤਾਂ ਮੋਦੀ ਕਹਿ ਰਿਹਾ
ਹਾਂ
ਕੰਮ ਤਾਂ ਮੁਦੀ
ਫ ਤਾਂ ਮੈਂ ਬਕਰਮਾ ਕਰ ਤੇਓ ਕਰ ਰਿਹਾ ਚਰੇ ਨੂੰ
ਯਾਰ ਬਕਰਮ ਕੋਾਲਜ ਦੀ ਰੈਪੂਟੇਸ਼ਨ ਹੁਣ ਜਿਸ ਤਰ੍ਹਾਂ ਯੂਨੀਮਾ ਯੂਨੀਮਾ ਤਾਂ ਇਸੀ ਹੁੰਦੀ ਨੀ ਹੈ ਯੂਨੀਵਰਸਿਟੀ ਵੀ ਦੇਖ ਰੈਪਟ ਅੱਛਾ ਚੱਲ ਜੇ ਆਪਾਂ ਇਸਦੇ ਸਾਈਡ ਰੱਖੇ ਤਾਂ ਵਿਕਰਮ ਕੀ ਵੀਰ ਆਪ
ਹਮ ਮੋਦੀ ਪ੍ਰਾਈਵੇਟ ਕੋਾਲਜ ਆ
ਥ ਹ ਕੋਈਡ ਲ ਚਾਹੇ ਪੰਜਾਹ ਪ੍ਰਸਟ
ਮੋਦੀ ਪ੍ਰਾਈਵੇਟ ਆ ਨਾ ਉਹ ਜਸਟ ਉਹਨਾਦਾ ਪੈਸਾ ਖਾਣਾ ਇੱਕ ਉਹ ਆ
ਕਿੱਥਾਂ ਕਿੱਥੇ ਦਾ ਸਾਲ ਕ ਪੰ ਯੂਨੀਵਰਸਿਟੀ ਮੈਂ ਤਾਂ ਪੰਦਰਾਂ ਹਜ਼ਾਰ ਮੋਦੇ ਵਾ ਚਾਲੀ ਪੰਜਾਹ ਹਜ਼ਾਰ
ਹਾਂ
ਫਰਕ ਵੀ ਤਾਂ ਕਿੱਥ ਪੈਸਾ ਵੀ ਦੇ ਕਿੱਥ ਜਾਹਾ
ਉਹ ਵੀ ਚਕਾਕਾਰ
ਆਹੋ ਐਂ ਤਾਂ ਕਹਿ ਰਿਹੇ ਰੂਰਲ ਏਰੀਆ ਵਾਲੇ ਨੂੰ ਬਾਦ ਚੱਕ ਇੱਕ ਤਾਂ ਜਨਲ ਕੈਟੇਗਰੀ ਆ ਜਿਹੜੀ
ਹਹ ਆਪਣਾ ਜ਼ਿਆਦਾ ਜਨਰਲ ਕੈਟਾਗਰੀ ਕਈ ਫੰਗੇ ਜੇ ਬਾਂ
ਹੋਰ
ਕਲਾਸਾਂ ਸਟਾਰਟ ਹੋਏਗੀਆਂ
ਅੱਗ ਲੱਗਣੀਆਂ ਇਹ ਨਹੀਂੀ ਹੁੰਦੀਆਂਟ ਮੈਂ ਤਾਂ ਹਜੇ ਜੁਲਾਈ ਵੀ ਕਰ ਆ
ਸਾਰੀ ਜਲਾਈ
ਹੋਰ
ਫੇਿਰ ਮੇਰੀਆਂ ਤਾਂ ਕਿਤੇ ਜਗਾ ਹੋਏਗੀਆਂ ਐਡਮਿਸ਼ਨਾਂ ਐ ਲ ਗੀਆਂ
ਨਾ ਐ ਮ ਲਿਬਕੀਆਂ ਮਤਲਬ ਤੂੰ ਇੱਕ ਵਾਰ ਪਤਾ ਕਰਨੀ
ਹਜੇ ਤਾਂ ਮੇਰੇ ਹਜੇ ਪਰਸੋ ਦਾ ਮੇਰਾ ਕੱ ਪੇਪਰ ਹਟਿਆ ਖਰੋਕਾ ਹਟਿਆ
ਹਮ
ਹਜੇ ਕਿੱਥਾਂ ਹੋ ਜਾਏ ਹ
ਪਰ ਫੇਿਰ ਵੀ ਪਤਾ ਤਾਂ ਕਰਦੀ ਰਹੀ
ਇਹ ਤਾਂ ਮੇਰੇ ਨਾਲ ਹੈਗੇ ਆ ਮੇਰਾ ਲਿੰਕ ਹੈਗੇ ਆ ਜਿਵੇਂ ਮੇਰੇ ਨਾਲ ਆਨਾਂ ਦੇ ਗਰੁੱਪ ਚ ਨੰਬਰ ਹੈਗਾ ਜਿੰਨਾ ਨੀ ਕਰਨੀੀਆਂ ਨਾਲ ਅੱਗਾ ਐ ਪਤਾ ਕਰ ਲੋਕਲ ਆ ਨਾ ਮੈਂ ਹੁਣ ਕੁੜੀਆਂ ਪੁੱਛ ਪੁੱਛਣ ਲ ਜਦੀੀਆਂ ਲੋਕਲ ਨੂੰ ਆ ਕ ਅਰ ਕਦੇ ਕਦੇ ਕੇੜ ਨ ਹਮ ਟ੍ਰੇਨਿੰਗ ਸੋਚ ਰਹੀ ਸੀ ਮੈਂ ਤਾਂ ਮੈਂ ਲਾਈਬ੍ਰੇਰੀ ਮੈਂ ਲੈ ਲਵ ਕਿਉਂਕਿ ਮਰੀ ਮੈਡਮ ਨੇ ਮੈਸਜ ਜਿਹਨੀ ਕਰਨੀ ਆ ਵੀ ਯੂਨੀਵਰਸਿਟੀ ਤੇ ਯੂਨੀਵਰਸਿਟੀ ਵਾਲੇ ਲਾਇਬ੍ਰੇਰੀ ਚ ਵੀ ਸਾਨੂੰ ਸੰਪਰਕ ਕਰ ਲੋ ਮੈਂ ਹੁਣ ਸੋਚ ਰਹੀ ਹਾਂ ਵੀ ਹਜੇ ਗਰਮੀ ਲੰਘ ਜਾਣਦੇ ਫ ਕਰਦੇਲਾਾਂ
ਕਿਹੜੀ ਲਾਇਬ੍ਰੇਰੀ ਥਾਰੇ ਵਾਲੀ ਲਾਇਬ੍ਰੇਰੀ ਮੈਂ ਟ੍ਰੇਨਿੰਗ ਦੇਗੀ ਕਿ ਕਿਸ ਤਰ੍ਹਾਂ
ਭ ਗੜੀ ਮ ਮ ਮੈਸੇਜ ਪ ਕਿਹੜੇ ਸਭ ਨੂੰ ਮਿਲੋ ਜਿਨਾਂ ਨੇ ਟ੍ਰੇਨਿੰਗ ਲੈਣੀ ਆ ਮੰਥਲੀ ਸਰਟੀਫਿਕੇਟ ਦਾ ਪ ਉਹ ਜਿਹੜੀ ਮੇਰੇ ਵਾਲੇ ਲਾਈਨ ਚ ਹੈਗਾ ਨਾ ਲਬ੍ਰੇਰੀ ਲਾਈਨ ਚ ਦੇਣੀ ਪਾ ਜੋਓ
ਫਿਰ ਤੂੰ ਲੈ ਲੈ ਸਰਟੀਫਕੇਟ
ਹਮ ਗਰਮੀ ਦਾ ਇਨੀ ਯ ਰੋ ਜਾਣਾ ਤਾਂ ਕਿੰਨਾ ਔਖਾ ਲਾਇਬ੍ਰੇਰੀ ਦੇ ਹਿਸਾਬ ਨਾਲ ਛੁੱਟੀ ਹੋ ਕਰੇਗੀ
ਫੇਰ ਕਿਂ ਗਿਆ ਪਹਿਲਾਂ ਜੋਬ ਵੀ ਤਾਂ ਕਰੀ ਯ ਲਾਇਬ੍ਰੇਰੀ ਕੇ ਅੰਦਰ ਤਾਂ ਏਸੀ ਵੀ ਆ
ਇ ਤਾਂ ਹੈਗੇ ਆ ਇਹਵੇਂ ਟੀਚਰ ਵੀ ਸਟਾਫ ਵਧੀਆ ਉਹਨੇ ਬੁੱਕਸ ਵੀ ਲਈਆਂ ਪਹਿਲਾਂ ਜਾ
ਹਾਂ
ਕਾਰਡ ਤੇ ਬੁੱਕ ਲਿਆਈਗੀ ਮੈਂ
ਆਹੋ ਮੇਰਾ ਤਾਂ ਜੂਨ ਸਾਰਾ ਘਰ ਨਿਕਲਿਆ ਜੁਲਾਈ ਮੇਰਾ ਘਰ ਨਿਸ ਕੜਗਾ
ਹਾਏ ਹਾਏ ਤਾਂ ਇੰਨੀ ਦੁਖੀ ਹੋਏਂਗੀ ਉਾਹ
ਹੋਰ ਇੱਕ ਮਹੀਨਾ ਹੋ ਗਿਆ ਮੈਨੂੰ ਘਰਾਂ ਬੈਠੇ ਨੂੰ ਮੂੰ
ਕਿਆ
ਮੇਰੇ ਸਤਾਰਾਂ ਨੂੰ ਪੇਪਰ ਖਤਮ ਹੋਏ ਤੇ ਸਤਾਰਾਂ ਨੂੰ ਘਰਾਂ ਬੈਠੀ ਸੀ ਮੈਂ ਅਰੀਫ਼ ਦੇਖ ਲ ਅੱਜ ਇੱਕੀ ਤਰੀਕ ਹੋ ਗਈ
ਆ ਇਨਾ ਚੱਕਰ ਕਰਦੇ ਇੰਨੀਆਂ ਛੁੱਟੀਆਂ ਹੋਏਗੀਆਂ
ਹੋਰ ਸਾਲ ਤੋਂ ਬਾਅਦ ਹਮੇਸ਼ਾ ਹੀ ਦੋ ਮਹੀਨਿਆਂ ਕੀ ਛੁੱਟੀਆਂ ਹੋਵਾਂ
ਹੋ ਹੋ ਮੈਂ ਆਵਾਂ ਭੁੰਨ ਹੜੀ ਮੇਰੇ ਜੀ ਕਰ ਤਾਂ ਫੇਿਰ ਮੈਂ ਸੋਚੋ ਛੋਡੇ ਭਰਾ ਬੂਆ ਤਾਂ ਬੀਜੀਣਾ
ਇਹ ਬੂਗੇ ਆ ਜਾਏ ਆ ਜਾ ਮੇਰਾ ਮੇਰਾ ਤਾਂ ਉੱਧਰ ਵੀ ਕਲੇਸ਼ ਚੱਲ ਰਿਹਾ ਤੂੰ ਵੀ ਆ ਜਾ
ਹਮ ਮੇਰਾ ਆਪ ਆਪ ਕੱਲ ਸੈੱਟ ਕਰ ਮੈਂ ਸ
ਤੇ ਨੇ ਬਗ ਸ ਕਰੇ ਮੇਰਾ ਵੀਹ ਵੀਹ ਮਈ ਨੂੰ ਸ਼ੁਰੂ ਹੋਇਆ ਤਾਂ ਦੀਦੀ ਤੂੰ ਦੇਖ ਲ ਅੱਜ ਫੇਰ ਕਿੰਨੀ ਤਰੀਕ ਆ ਇਹ ਤਾਂ ਮਾ ਤਾਂ ਖਤਮ ਹੀ ਹੋਣੇ ਵਾਲਾ ਸਿਸਟਮ
ਚੋਲੋ ਚੱਡ ਕੋਈ ਬੱਚ ਗੱਲ ਤਾਂ ਗ ਪਨੀ ਕਰੱਲ
ਇਸ ਤੋਂ ਏਡਾ ਕੋਈ ਚੱਕਰ ਨਹੀਂ ਹੁੰਦਾ ਇਸਕਾ
ਹਮ
ਹਮ
ਓਕੇ ਹੋਰ ਸੁਣਾ ਤੇ ਇਹਨੇ ਕਿਹਨੂੰ ਕਿਹਨੂੰ ਦਿਆ ਫਿਰਓ ਆਪਾਂ
ਤੇ ਨਾ
ਹਮ ਪਾਰਸਲ ਖਰਾ ਹੋਣਾ ਲਿੰਕ ਵੀ ਮੇਰੇ ਨਾਲ ਗੱਲ ਕਰਨ ਤ ਨ ਕਿੰਨਾਂ ਨਾਲ ਕਾਲਾਂ ਪੂਰੀਆਂ ਕਰੀਆਂ ਫਿਰ
ਮੈਨ ਤਾਂ ਮੰਮੀ ਨਾਲ ਡੈਡੀ ਨਾਲ ਚਾਚੇ ਨਾਲ ਪ੍ਰਿਅੰਕਾ ਨਾਲ ਇੱਕ ਅੱਧੀ ਅਹ ਹਮੂ ਦੀਦੀ ਨਾਲ ਕਰੀ ਆ ਬਸ
ਅੱਛਾ।
ਘਰੇ ਨ ਸਾਰ ਲੈ ਤ ਮੰਨੇ ਹਾਂ ਤਿੰਨ ਸੌ ਚੌਵੀ ਤਾਂ ਹੋ ਗਏ ਮੇਰੇ ਉਸ ਤੇ ਅੱਗੋ ਕੁਛ ਨੀ ਆ ਰਿਹਾ
ਰੀ ਫਰੈਸ਼ ਕਰ ਲਾ
ਕਰਿਆ
ਹਾਂ।
ਹਮੂੰ ਕੈਰੀ ਹਫ਼ਤੇ ਤੱਕ ਆਵਾ ਅਗਲੀ ਉਹ
ਹਮ ਟਦਾ ਵਾ
ਹਮ।
ਮੈਂ ਤਾਂ ਅਜੇ ਇਕੱਲੇ ਸਟਾਰਟ ਕਰਿਆ ਬੈਣ
ਵਧੀਆ ਘਾਂ ਬੈਠੇ ਕਰੀ ਜਾਓ ਗ
ਹੋਰ ਹੋਰ ਸੁਣਾ
ਹੋਰ ਬਈ ਬਸ
ਹਮ
ਮੈਂ ਤੂੰ ਸਾਰਾ ਦਿਨ ਵੀ ਸੋਤਵ ਪਈ ਰਾਂ
ਮੈਂ ਤੇਗਰ ਹੋਰ ਤਾਂ ਸੋਚਾਂ ਵੀ ਆ ਮੇਰੇ ਕੋਲ ਤਾਂ
ਹੈਂ
ਮੇਰੇ ਕੋਲ ਤਾਂ ਮੈਂ ਹੋਰ ਸੋਚਾਂ ਵੀ ਹਾਂ।
ਆਹੋ
ਕਦੇ ਕੀਤੇ ਬਾਗ ਜਾਣ ਕਦੇ ਕੀਤੇ ਬਾਗ ਜਣ ਦੁੱਖ ਦੇਵ ਗਿਆ
ਇੱਕ ਜਗ੍ਹਾ ਹੋਰ ਨਾ ਸ਼ਾਂਤੀ ਜੀਰੀ ਕਰਕਾ ਸ਼ਾਂਤੀ ਆ ਜਾਣਾ ਤੋਂ ਹੈ ਤਾਂ
ਕਿੱਥੇ ਜਾਣਾ ਤੈ ਹੁਣ
ਉਹੀ ਅੰਬਾਲੇ
ਆ ਜਾਥੇ ਤਾਂ ਰੁਕੇ ਹੋਏ ਆ। ਜੀ ਜੀ ਲਾ ਕੇ ਜਾਏ ਗੇ ਫਿਰ ਤਾਂ
ਉੱਥਾਂ ਤਾਂ ਇਹਨਾਂ ਨੂੰ ਹੀ ਐ ਆ ਵੀ ਜ਼ਿਆਦਾ ਤਕੜੇ ਆ ਵੀ ਸ਼ਾਇਦ ਮੇਲ ਨਾ ਆਪਾਂ।
ਲੈ ਕਿ ਆਪਾਂ ਕਿਹੜਾ ਕਿਸੇ ਘਰਾਂ ਜਾਣਾ ਉਹਨੂੰ ਦਿਮਾਗ ਖਰਾਬ ਕਰੀ ਜਾਣਾ।
ਹਾਂ ਉਹਨੂੰ ਕਹਿ ਰਿਹਾ ਨਾ ਫੇਰ ਜਿਸ ਤਰਾ ਵੀ ਜੇ ਉਵੇਂ ਜੇ ਕੁਛ ਮੰਗ ਲਿਆ ਨਾਲੀ। ਦੁਕਾਨ ਏ ਤਾਂ ਫਿਰ ਜ਼ਿਆਦਾ ਤੇ ਤਕੜੇ ਨਾਲ ਜਿਆਦਾ ਤਕੜੇ ਨਾਲ ਤਾਂ ਨਿਭਦੀ ਵੀ ਨਹੀਂ।
ਹਰ ਇੱਕ ਸਾਰ ਕੇ ਹੋਵਾਂ। ਚੱਲ ਬਾਕੀ ਆ ਜਿੱਥੇ ਦੀ ਜਿੱਥੇ ਹੋਏਗਾ ਹੁਣ ਵਾਲਾ ਉੱਥੇ ਹੱਥ ਮਰਜੀ ਫ਼ਿਰੀ ਜਾਣਗੇ।
ਹਮ ਹਰਿਆਣੇ ਮਾ ਯਾਰੋ ਅੰਬਾਲੀ ਵਾਲੀ ਸਾਈਡ ਕੈਂਟ ਵਾਲੀ ਸਾਈਡ ਆ ਗਈਆਂ ਉਹ।
ਹਮ ਹਮ
ਬਾਕੀ ਰਾਜਪੁਰਾ ਸ਼ੋਰੂਮ ਲਿਆ ਤਾਂ ਕਿ ਪਤਾ ਇੱਕ ਜਾਣਾ ਰਾਜਪੁਰਾ ਸੈਟਲ ਹੋ ਜੇ।
ਦੋ ਭਾਈਆਂ।
ਉਹ ਬੜੇ ਆਲਾ।
ਆਹ ਛੋਟਾ ਹੋਏ ਕਰ।
ਛੋਟਾ ਵੀ ਇਸ ਕੰਮ ਆਓ ਸਾਰਾ ਟੱਬਰ ਫਾਰਮੇਸੀ ਆ ਨਾ ਓਨ ਕੀ। ਫੈਕਟਰੀਆਂ ਦਵਾਈਆਂ ਵੀ ਫਿਰ ਇਸੀ ਕੰਮ ਵਾਂ।
ਬਿਲ ਨਊ ਵੀ ਤਾਂ ਹੋ ਜਰੂਰੀ ਨੀ ਹੈਗਾ ਵੀ ਹਾਂ ਵੀ ਤੱਕ ਗੱਲ ਇੱਕ ਘਰ ਮੈਂ ਵੀ ਕਰ ਸਕਾਂ ਜੇ ਦੋਨੇ ਹੀ ਕਵਾਰੇ ਆ।
ਇੱਕ ਘਰ ਮਤਾ ਹੋ ਜੇ ਹੂ ਹਮੂ ਨੂੰ ਬਾਹਰ ਜਾਣ ਕ ਨਾ।
ਵੱਧ ਚੁਗਾ ਵ ਚੁ ਅਗਲੇ ਨੂੰ ਜਰ ਦੱਸਣ ਪ
ਇਹ ਜੋ ਇਹੀ ਤਾਂ ਇਹ ਸਮਝ ਇਹੀ ਤਾਂ ਇਹ ਸਮਝਦੀ ਨੀ ਹੈਗੀ ਇਹੀ ਤਾਂ ਇਹ ਸਮਝਦੀ।
ਜਿਸ ਕੋਲ ਪੈਸਾ ਨਾ ਉਸੇ ਕੋਲ ਜਿੱਦ ਕਰਕੇ ਆਪਾਂ ਕੁਛ ਵੀ ਕਰਾ ਸਕਾਂ ਜਿਸੇ ਕੋਲ।
ਉਹੀ ਤਾਂ ਉਹੀ ਤਾਂ ਗੱਲ ਆ ਇਹ ਜਿਹੜਾ ਜੋ ਸੋਨੀਆ ਨੇ। ਦੱਸਿਆ ਤਾਂ ਰਿਸ਼ਤਾ।
ਹਉ
ਸੋਗਲ ਵਾਲੀ ਨੇ ਚਲੋ ਤਾਂ ਉਸ ਕਾ ਪ੍ਰੋਣੀ। ਪੈ ਜਾਂਦਾ ਵਿੱਚ ਪਰੋਣੇ ਤੇ ਪੁੱਛ ਲਿੰਦੇ ਇ ਹਮ ਉਹਨੂੰ ਕਹਿ ਰਹੇ ਤੇ ਜਾਂ ਤੇਰੀ। ਇੱਧਰ ਗੱਲ ਚੱਲ ਰਹੀ ਸੀ ਹਮੂ ਨੂੰ ਕਹਿ ਰਹੇ ਤੇ ਵੀ ਚਲੋ ਨਾ ਹਮੂ ਕ ਕਰ ਦੇਗੇ ਵੀ ਛੇ ਕਿੱਲੇ ਜ਼ਮੀਨ ਕਿਆ ਮੁੰਡਾ। ਖੈਰ ਸਰਕਾਰੀ ਪੇਪਰ ਕੀ ਤਿਆਰੀ ਕਰ ਰਿਹਾ ਤਾਂ ਠੀਕ ਆ ਹੁਣ ਆਪਾਂ ਨੂੰ ਵੀ ਪਤਾ ਜਨਰਲ ਵਾਲਿਆਂ ਨੂੰ। ਸਰਕਾਰੀ ਨੌਕਰੀ ਕਿੰਨੀ ਕੁ ਮਿਲ ਰਹੀ ਹੈ ਸਰਕਾਰ ਕਿੰਨਾ ਕੁ ਦੇ ਰਹੀ ਹੈ ਤਾਂ ਮਾਮੁ ਰਿਸ਼ਤਾ ਕਰਾ । ਬਾਦ ਮਾ ਤਾਂ ਅਗਲੀ ਨੂੰ ਕਹਿ ਹੀ ਦਿੰਦੀ ਵੀ ਜੇ ਨਹੀਂ ਕੰਮ ਬਣਿਆ ਤਾਂ ਆਪਾਂ ਬਾਹਰ ਦਾ ਬਾਹਰ ਕਦੇ। ਖ ਲਈਏ ਯ ਕਰ ਲਏ ਵੋ ਕਰ। ਬਾਦ ਮੇ ਬੰਦਾ ਫੇਰ ਆਪਣੀ ਸੁਣੇ ਲਹਾ ਵਿਆਹ ਤੇ ਬਾਅਦ ਤਾਂ। ਰ ਉਹ ਵੀ ਅਗਲਾ ਕਿੰਨਾ ਕੁ ਜੇ ਤਾ ਹੋਵੇ ਬੰਦਾ ਉਰਾ ਸਰਕਾਰੀ ਲਗ। ਹੋਇਆ ਫਿਰ ਤਾਂ ਚੱਲ ਬਾਹਰ ਕ ਕੋਈ ਚਾਂਸ ਨੀ ਰਹਿੰਦਾ ਹੈਗਾ ਵੀ ਉੂਰੀ ਸੈਟਲ ਆ ਵੀ ਬਾਹਰ ਨੀ ਜਾਂਦਾ। ਵੀ ਉਹ ਤਾਂ ਹਜੇ ਤਿਆਰੀ ਕਰ ਰਿਹਾ।
ਹਉ। ਹਉ ਇਹ ਜ਼ਰੂਰੀ ਥੋੜੀ ਨਾ ਹਾਂਜੀ ਨਾ ਵੀ ਮੰਨੇ ਅਗਲਾ ਪੈਸੇ ਕੱ। ਠ ਕਰੀ ਚਲੋ ਅਗਲ ਜਿਹਾ ਕਿਹੜਾ ਨੀਵਾਂ ਵੀ ਉਹ ਤਿਰ ਪ ਉਹ ਰੱਖੇਗਾ ਆਪਾਂ ਖੁੱਦ ਪਿਟ ਵੀਗਾ। ਕਰ ਸਕਾਂ ਬਾਹਰ ਫਿਰਕਾ ਖੁਦ ਕਰਵਾ ਲਏ ਸਾਰਾ ਕੰਮ ਕਿਸੇ ਵੱਡੀ।
ਸਮਝਦੇ ਨੀ ਇਹ ਸਮਝਦੇ ਨੀ ਹੈਗੀ ਪਤਾ ਕਿ ਘਰ ਕੇ ਵੀ ਇਹੀ ਗੱਲ ਕਹਾਂ ਇਹ ਤਾਂ ਬਸ ਨਿਊ ਕਹਾਂ ਵੀ ਸਿੱਧਾ ਰਿਸ਼ਤਾ ਹੀ ਬਾਹਰਲੇ ਮੁੰਡੇ ਕਾ ਆਉਣਾ ਚਾਹੀਦਾ ਹੁਣ ਦੇਖ ਯਾਰ ਪੀ ਆਰ ਆ ਜਿਹੜੇ ਮੁੰਡੇ ਪੀ ਆਰ ਆ ਉਹ ਲੈਂਦੇ ਨੀ ਹੈਗੇ ਰਿਸ਼ਤਾ ਨਊ।
ਹਮ।
ਉਨਕੇ ਤਾਂ ਆਦਰ ਮਾ ਉਹੀ ਨੀ ਮਾਣ। ਹੈਗੀ ਹੁਣ ਕਿ ਤਾਂ ਆਕੜ ਹੀ ਨੀ ਹਜ ਨਾ ਕੱਟਣੀ।
ਕਿਉਂ?
ਆਪੇ ਘਟੇਗਾ।
ਨਹੀਂ ਨਹੀਂ ਕੱਟ ਸਕਾਂ ਦਸ ਮਿੰਟ ਬਾਅਦ।
ਤੂੰ ਨੀ ਕੱਟਣਾ ਹੈਗਾ ਆਪੇ ਕੱਟੇਗਾ
ਹਮੂੰ ਤਾਂ ਕੱਟਦੇ ਆ ਯਾਰ
ਮੈਂ ਜਿਸ ਤਰ ਨਾ ਇਹ ਮੈਕਸੀਮਮ ਗਿਆਰਾਂ ਜਾਂ ਬਾਰਾਂ ਮਿੰਟੇ ਹੋ ਆ ਫਿਰ ਮਿਆਦ ਜਿਆਦਾ ਬੱਚ ਜਾੇ ਆ
ਅੱਛਾ
ਹਉ
ਹੋਰ ਸੁਣਾ ਫਿਰ
ਹੋਰ ਤੂੰ ਦੇਖ ਲਈ ਹਮੂ ਨੂੰ ਸਮਝਾ ਕ
ਮੈਂ ਨੀ ਸਮਝਾਉਂਦੀਥਾਂ ਮੇਰਾ ਜਿੱਥੇ ਗੜਨਾ ਜੜ ਤੂੰ ਮੈਨੂੰ ਕੋਈ ਮਤਲਬ ਨੀ ਹੈਗਾ ਕਿਸੇ ਨਾਲ
ਇਹ ਤਾਂ ਨਾ ਪੁੱਠ ਹੀ ਪੈ ਜੇ ਜੇ ਪਤਾ ਉੱਦਣ ਰਿਸ਼ਤੇ ਕੀ ਗੱਲ ਹੋਈ ਤ ਕਿਹਾ ਮੈਂ ਤਾਂ ਕੁੱਛ ਖਾ ਖਾਓਗਾ ਕਰ ਲਾਂਗੇ ਵੀ ਤੂੰ ਥੋੜਾ ਮੋਟਾ ਤਾਂ ਦੇਖ ਲੰਬੀ ਨੀ ਜੋ ਉਹ ਕਰ ਰਹੀ ਹੈਗੀ ਬਸ ਨੀ ਉਹ ਵੀ ਬਾਹਰ ਕੇ ਮੁੰਡੇ ਕਈ ਰਸ਼ ਪਤਾਉਣਾ ਚਾਹੀਦਾ
ਹਉ
ਰ ਬਾਹਰ ਕੇ ਇਹੋ ਜਿਹਾ ਕਏਗਾ ਵੀ ਜਿਸ ਤਰ੍ਹਾਂ ਗਿਆ ਹੋਇਆ ਪੀ ਯਰ ਹੈ ਨਹੀਂ ਚੱਲ ਦੱਸ ਦੇਖੀ ਜਾਏਗੀ ਹਲੇੇ ਤਾਂ ਪਹਿਲਾਂ ਤੇਰਾਂ ਨਬੇੜੇ ਫੇਰ ਇਸਕੇ ਬਾਅਦ ਲਾਏਂ ਗੀ।
ਮਿਲਗੜ ਇਬੜ
ਕੀ ਪਤਾ ਚੰਗਾ ਭਲਾ ਸਾਰਾ ਮੈਂ ਤਾਂ ਅੰਗੇਜਮੈਂਟ ਕੀ ਡਰੈਸ ਤੱਕ ਸੋਚ ਲਈ ਤ ਮੇਰੀ
ਇਹ ਦੱਸਾਂ ਕਿਹ ਪੰਜੋੜ ਵਾਲੀ ਬੂਆ ਨਾ ਉਹਨਾਂ ਰਿਸ਼ਤੇਦਾਰੀਆਂ ਬੂਆ ਨੇ ਪਹਿਲਾਂ ਦੱਸ ਸੀ ਉਹਨਾਂ ਨੂੰ ਪਤਾ ਲੱਗ ਫਿਰ ਵੀ ਕੋਈ ਨਾ ਕੋਈ ਭ ਪੱਕਾ ਪੈ ਜਾਏਗੀ ਹੁਣ ਅਗਲੇ ਦਿਨ ਆਨ ਗ ਪੰਜੋਲਾ ਇੱਕ ਘਰ ਨਾਲ ਗੱਲ ਕਰੇਗੇ ਨੀ ਉਹ ਸਾਰਿਆਂ ਨਾਲ ਉਸ ਲਈ ਕਰਾਂ ਕੁਛ ਹੋਾਂਗੇ ਮੇਰੇ ਨਾਨਕੇ ਵੀ ਰਿਸ਼ਤੇਦਾਰਾਰੀ ਆ ਜਿਹਨਾਂ ਨਾਲ ਵੀ ਰਿਸ਼ਤੇਦਾਰੀ ਆ ਉਹਨਾਂ ਦੀ ਮਨ ਨਾਲ ਲੜਾਈ ਪਈ ਹੋਈ ਆ
ਬਸ ਡਿਸ਼ ਤਾਂ ਵਧੀਆ ਤਾ ਵੈਸੇ
ਸਭ ਠੀਕ ਠਾਕ
ਹਮ ਫਿਰ ਮੋਟਾ ਤਾਂ ਯਾਰ ਉਹ ਤੇਰੇ ਤੇ ਤਾਂ ਬਹੁਤ